ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਹੈ
ਬਸ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਕੀ ਕਰਦੇ ਪ
ਬਸ ਹੁਣੇ ਫ ਲਿਆ ਆਇਆ
ਅੱਛਾ ਰੋਟੀ ਖਾਲੀ
ਹਾਂਜੀ ਰੋਟੀ ਪਾਣੀ ਬਣਾ ਕੇ ਖਾ ਕੇ ਖਆ ਉਹਨੇ
ਅੱਛਾ ਹੋਰ ਘਰ ਸਭ ਵਧੀਆ ਕੁਛ ਨੀ ਬਰਸ ਅਸੀਂ ਵੀ ਫ੍ਰਰੀ ਹੋਏ ਸੀ ਰੋਟੀ ਪਾਣੀ ਖਾ ਕੇ
ਅੱਛਾ ਕੀ ਬਣਾਇਆ ਤੁਸੀਂ ਅਜ
ਅੱਜ ਅਸੀਂ ਦਾਲ ਬਣਾਈ ਸੀ ਤੇ ਨਾਲ ਆਲੂ ਬਣਾਏ ਸੀ
ਅੱਛਾ ਅੱਛਾਠੀ
ਹਾਂਜੀ ਹੋਰ ਤੁਸੀਂ ਨ ਬਣਾਇਆ ਸੁੱਕੇ ਆਲੂ ਬਣਾਏ ਲਸਣ ਵਾਲੇ
ਹੈਲੋ
ਹਾਂਜੀ ਹੈਲੋ
ਹਾਂਜੀ ਮੈਂ ਕਿਹਾ ਕਿਹੜੇ ਆਲੂ ਬਣਾਏ ਸੁੱਕੇ
ਸੁੱਕੇ ਆਲੂ ਬਣਾਏ ਸੀ ਲਸਣ ਵਾਲੇ
ਅੱਛਾ ਅੱਛਾ ਠੀਕ ਹੈ
ਹਮ ਹਾਂ
ਸਿਰਫ਼ ਲਸਣ ਪਾ ਕੇ
ਹਾਂ ਲਸਣ ਪਾ ਕੇ ਤੇ ਜੀਰਾ ਪਾ ਕੇ ਤੜਕਾ ਲਾ ਕੇ
ਅੱਛਾ
ਪਿਆਜ ਟਮਾਟਰ ਨੀ ਪਾਉਣਾ ਏਦਾਂ ਹੀ ਲਸਣ ਔਰ ਜੀਰੇ ਦਾ ਹਿੰਗ ਪਾ ਲੈਣੀ ਹਾਂ ਹੋਰ ਤੁਸੀਂ ਕੀ ਬਣਾਇਆ
ਹੋਣਗੇ।
ਆਹੋ ਬੜੇ ਸਵਾਦ ਬਣਦੇ ਨੇ ਲਸਣ ਚ ਤੇ ਅਲਗ ਹੀ ਸਵਾਦ ਆਦਾ।
ਛਾ ਹੁਣ ਮੈਂ ਵੀ ਕਰਾਗੀ ਬਨਾਨੀ ਹਾਂ ਮੈਂ ਲਸਨ ਨੀ ਕਦੀ ਪਾਇਆ। ਤੇ ਉਬਾਲ ਕੇ ਬਣਾਉਦੇ ਗ ਸੁੱਕੇ ਅਹ ਕੱਚੇ?
ਨਹੀਂ ਕੱਚੇ ਹੀ ਕੱਚੇ ਹੀ ਭਾਵ ਚ ਬਣ ਜਾਂਦੇ ਨੇ ਫੇਿਰ ਹਲਕਾ ਸ ਹਲਕਾ ਸ ਪਾਣੀ ਪਾ ਰ ਹੈ ਬਸ
ਅੱਛਾ ਸੁ ਨ ਮੈਂ ਲੇਕਿਨ ਲਸਣ ਪਾਇਆ ਕਦੀ
ਅੱਛਾ ਲਸਣ ਨੀ ਪਾਇਆ ਲਣੇ ਬਣਾ ਭੈਣ ਥੋੜੇ ਸਦ ਹਾਂ ਹੋਰ ਸਭ ਵਧੀਆ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਬਸ ਵਧੀਆ ਹੋਰ ਸੂਟ ਆਏ ਤੇ ਉਓਥੇ
ਹਾਂਜੀ ਸੋਟ ਵਾਧੂ ਆਏ ਹੋਏ ਨੇ
ਹਾਂ ਬੜੇ ਆਏ ਹੋਣੇ ਆ ਟਰੈਂਡਿੰਗ ਕਿੰਨੇ ਚੱਲਦੇ ਆ ਅੱਜ ਕੱਲ੍ਹ ਪਰਸ਼ੀ ਸੰਵਾਰ ਵਾਲੇ ਹਨ ਨਾ ਕਿੰਨੇ ਵਧੀਆ ਚੰਦੇ ਆਹੋ ਲੈਣੇ ਆ ਮੈਂ ਵੀ ਇੱਕ ਦੋ ਸੂਟ ਨਾ।
ਛਾ ਹੁ ਕੋਈ ਨੀ ਮੈਂ ਤੁਹਾਨੂੰ ਭੇਜ ਦਾਂਗੀ ਫੋਟੋਆਂ।
ਹਾਂ ਭੇਜ ਦੇ ਨਾ ਤੁਸੀਂ ਮੈਨੂੰ, ਆਏ ਹੋਨੇ ਹੈ।
ਸਾਡੇ ਪਾਦੇ ਰਹਿੰਦੇ ਨਾ ਫੋਟੋਆਂ।
ਅੱਛਾ-ਅੱਛਾ
ਹਾਂਜੀ
ਭੇਜ ਦੇਨਾ ਤੁਸੀਂ ਕੋਈ ਟੇਲਰ ਵਾਲੀ ਦੱਸੋ ਭੈਨ ਜੀ ਵਧੀਆ ਫਿਟਿੰਗ ਵਧੀਆ ਆਏ।
ਹਾਂਜੀ ਹੈ ਟੇਲਰ ਤੇ ਬਸ ਹੈ ਕਿ ਦਿੰਦੇ ਨੀ ਟਾਈਮ ਸਿਰ ਬਹੁਤ ਲੇਟ ਕਰ ਦਿੰਦੇ ਨੇ।
ਇਹਨਾ ਲੇਟ ਅੱਛਾ ਮੇਰੇ ਵੀ ਹੈ ਗੀ ਏ ਲੇਕਿਨ ਪਹਿਲੇ ਵਧੀਆ ਸਿੰਦੀ ਸੀ ਹੁਣ ਪਤਾ ਨੀ ਕੀ ਹੋ ਗਿਆ ਸਿੰਦੀ ਨੀ ਵਧੀਆ। ਫਿਟਿੰਗ ਨੀ ਹੁਣ ਵਧੀਆ ਆਦੀ ਹਾਂ ਹੁਣ ਮੈਂ ਸੋਚਿਆ ਚੇਂਜ ਕਰਾ ਗੀ ਆਹੋ।
ਸਾਨੂੰ ਹੁੰਦਾ ਕਿ ਚਲੋ ਜਿਹਦੇ ਕੋ ਸੁਵਾਨੇ ਆ ਉਹੀ ਸਹੀ ਲੇਕਿਨ ਇਹ ਵਿਚ ਗੜਬੜ ਕਰ ਜਾਂਦੀਆਂ ਨੇ।
ਹਾਂ ਉਹੀ ਤੇ ਜਾਦਾ ਸਵਾਨ ਲੱਗ ਜੋ ਨਾ ਤੇ ਸਿਰ ਚ ਚੜ ਜਾਂਦੀਆ ਨੇ ਇੰਨੇ ਪੈਏ ਲਾਂਗੇ ਤੇਨੇ ਪੈਏ
ਸਹੀ ਗੱਲ ਐ।
ਹਾਂ ਤੇ ਫਿਰ ਡਿਜ਼ਾਇਨ ਵੀ ਪਾਓ ਫਿਰ। ਫੇਰ ਡਿਜ਼ਾਇਨ ਮਨਾ ਦਿੰਦੀਆਂ ਨੇ। ਉਹੀ ਤੇ ਅਲੱਗ ਪੈਸੇ ਮੰਗਦੀਆਂ ਨੇ ਆਹੋ।
ਬੜੀਆਂ ਖ਼ਰਾਬ ਨੇ।
ਬੜੀ ਖਰਾਬ ਨੇ।
ਤੇ ਬੰਦਾ ਆਪ ਹੀ ਸਿਖ ਲੈ ਆਪਣਾ
ਆਹੋ ਆ ਪੈ ਹੀ ਸਿਖ ਲੋ, ਸਿਲਾਈ ਵੀ ਆਨੀ ਬੜੀ ਜ਼ਰੂਰੀ ਹੈਗੀ ਹੈ ਭੈਣ ਜੀ। ਸਭ ਕੁਛ ਆਣਾ ਬੜਾ ਜ਼ਰੂਰੀ ਹੈ ਆਹੋ ਅੱਜ ਕੱਲ ਜੋ ਮਹਿੰਗਾਈ ਬੜੀ ਵੱਧ ਗਈ ਹੈ ਨਾ। ਹਾਂ ਉਸ ਹਿਸਾਬ ਨਾਲ ਤੇ ਆਣਾ ਹੀ ਚਾਹੀਦਾ।
ਹਾਂਜੀ, ਸਹੀ ਗੱਲ ਐ। ਜਾਦਾ ਨਾ ਸੀਏ ਬੰਦਾ ਆਪਣਾ ਘਰ
ਆਹੋ ਆਪਨਾ ਹੀ ਕੁੜਤੀਆਂ ਵਗੈਰਾ ਸੀਲੈ ਬੰਦਾ ਸੂਟ ਸੀਲੈ। ਸਲਵਾਰ ਵਾਲੇ ਹਾਂ ਆਹੋ।
ਬਸ ਦੇ ਦੋ ਬਾਦ ਵਿੱਚ ਭੁੱਲ ਜੋ ਹੁਣ ਕਦੋਂ ਦਾ ਮੈਂ ਇੱਕ ਸੂਟ ਦਿੱਤਾ ਹੋਇਆ ਸੀ ਨਾ ਭੈਣ ਜੀ ਹਲੇ ਤੱਕ ਸੀਤਾ ਹੀ ਨਹੀਂ ਤੁਸੀਂ ਮੰਨੋਗੇ ਨੀ ਮਹੀਨੇ ਤੋਂ ਵੀ ਉੱਪਰ ਹੋ ਗਿਆ।
ਆਏ ਹਾਏ ਸਿਆਪਾ ਇੰਨੇ ਮਹੀਨੇ ਹੋ ਗਏ ਆ।
ਟੀਆਂ ਚ ਲੰਘ ਗਿਆ ਉਸ ਤੋਂ ਪਹਿਲੇ ਦਾ ਦਿੱਤਾ ਹੋਇਆ।
ਇਏਦਾਂ ਹੀ ਕਰਦੀਆਂਨੇ ਮੇਰੇ ਲਈ ਤੇ ਉਹ ਬਿਲਕੁੱਲ ਕੁਲੀ ਖ਼ਰਾਬ ਕਰਤਾ ਇਹਨੇ ਸੂਟ। ਜਿੱਦਾਂ ਮੈਂ ਕਿਹਾ ਨਾ ਇਹਨੂੰ ਕੋਟ ਸਾਡਾ ਕਨਸੀਨ ਹੈ ਵਧੀਆ ਲੈਸ ਲੂਸ ਲਾ ਕੇ ਮੈਂ ਡਿਜ਼ਾਇਨ ਵੀ ਤਾਂ ਫੇਰ ਵੀ ਇੰਨੇ ਵਧੀਆ ਨੀ ਸੀਤਾ ਹਾਂ। ਪਤਾ ਨਹੀਂ ਆਪਣਾ ਮੈਂ ਐਸੇ ਕਰੂੰਗੀ। ਵੈਸੇ ਕਰੋਂ ਪਤਾ ਨੀ।
ਹਾਂ ਬਸ ਏਦਾਂ ਹੀ ਕਰਦੀਆਂ ਨੇ, ਮੇਰੇ ਵੀ ਕਈ ਨਵੇਂ ਜਿਹੜੇ ਮੈਨੂੰ ਪਸੰਦ ਹੁੰਦੇ ਨੇ ਸੂਟ ਉਹ ਖ਼ਰਾਬ ਹੀ ਕਰ ਦਿੰਦਿਆਂ ਨੇ ਸੀਨ ਵਿਚ।
ਮਨ ਨੂੰ ਲੱਗਦੇ ਆ ਨਾ ਕਿ ਹਾਂ ਇਹ ਵਧੀਆ ਸਿਪੈਗਾ ਓਹੀਓ ਖ਼ਰਾਬ ਹੁੰਦਾ ਜੇ ਆਹੋ। ਆਹੋ। ਹੋਰ ਭੈਣ ਜੀ ਕਿੱਥੇ ਜਾਣ ਦਾ ਪਲੈਨ ਬਣਾਇਆ ਬਾਹਰ ਗਰਮੀ ਬੜੀ ਹੋ ਦੀ ਹੈ ਅਸੀ ਇੱਥੇ ਕਸ਼ਮੀਰ ਦਾ ਬਣਾਇਆ ਪਲੈਨ ਮੈਂ ਕਿਹਾ ਚੱਲਾਂਗੇ ਪੂਰੀ ਫੈਮਲੀ। ਘੁੰਮ ਕੇ ਆਵਾਂਗੇ ਚਲੋ ਤੁਸੀਂ ਸਾਡੇ ਨਾਲ ਚੱਲੋ।
ਨਾ ਭੈਣਜੀ ਮੈਂ ਹੁਣ ਨ ਹੋ ਕੇ ਆਈ ਹਾਂ ਛੁੱਟੀਆਂ ਵਿਚ।
ਅੱਛਾ ਹੁਣੇ ਹੋ ਕੇ ਆਏ ਹੋ ਅੱਛਾ ਅੱਛਾ ਪੂਰੀ ਫੈਮਿਲੀ ਗਈ ਹੋਣੀ ਤੁਹਾਡੇ ਬੱਚੇ ਕੀਠ ਕਹਿੰ ਨਾ।
ਹਾਂਜੀ ਹਾਂਜੀ ਦੋ ਬੱਚੇ ਨੇ ਮੇਰੇ ਤੇ ਮੈਂ ਔਰ ਮੇਰੇ ਹਸਬੈਂਡ ਅਸੀਂ ਚਾਰੋਂ ਗਏ ਸੀ।
ਅੱਛਾ ਚਾਰ ਹੋ ਗਏ ਸੀ ਵਧੀਆ ਅਸੀਂ ਵੀ ਪੂਰੀ ਫੈਮਿਲੀ ਜਾਵਾਂਗੇ ਹੁਣ ਗਰਮੀ ਬੜੀ ਹੋਈ ਸੀ।
ਉਹਨਾਂ ਨੇ ਬਣਾਇਆ ਨੀ ਪ੍ਰੋਗਰਾਮ ਫਿਰ ਅਸੀਂ ਚਾਰੋਂ ਹੀ ਚਲੇ ਆਗੇ ਅਂ।
ਅੱਛਾ ਅੱਛਾ ਕੋਈ ਨਹੀਂ ਨਹੀਂ। ਹੋਰ ਸੁਣ ਗਰਮੀ ਬੜੀ ਹੈ ਹੁਣ ਥੋੜਾ ਮੌਸਮ ਮੌਸਮ ਸਹੀ ਹੋਇਆ ਇੱਥੇ ਥੋੜ੍ਹੀ ਬਾਰਿਸ਼ ਹੋਈ ਸੀ।
ਹਾਂਜੀ ਸਾਡੇ ਇੱਧਰ ਵੀ ਹੋਈ ਹੈ ਬਾਰਿਸ਼।
ਆਹੋ ਸਾਵਣ ਦਾ ਉਹ ਆ ਰਿਹਾ ਨਾ ਮਹੀਨਾ। ਅਗਸਤ ਚ ਤੇ ਹੁਣ ਬਾਰਿਸ਼ ਹੀ ਹੋਣੀ ਹੈ।
ਹਾਂ ਬਾਰਿਸ਼ ਹੋਏਗੀ ਫੇਰ ਮੱਛਰ ਆਉਣਗੇ।
ਪੈਰਮ ਆਹੋ ਹਾਂ। ਫੇਰ ਤੇ ਹੋਰ ਗਰਮੀ ਲੱਗੇ ਹੀ ਬਾਅਦ। ਬਾਰਿਸ਼ ਦੇ ਬਾਅਦ ਹੋਰ ਗਰਮੀ ਲੱਗੇਗੀ ਹੋਰ ਗਰਮੀ ਲਗ। ਹਾਂ ਚਿਪ ਚਿਪ ਵਾਲੀ ਗਰਮੀ ਆਏਗੀ ਫਿਰ ਸਤੰਬਰ ਚ।
ਹਾਂਜੀ।
ਹਾਂ।
ਉਹ ਗ ਗਰਮੀ ਜਿਆਦਾ ਗੰਦੀ ਲੱਗਦੀ।
ਆਹੋ ਉਹ ਜ਼ਿਆਦਾ ਗਰਮੀ ਗੰਦੀ ਲੱਗਦੀ। ਲਕਿਨ ਇਸ ਵਾਰ ਪਾਈ ਬੜੀ ਹੈ ਇਸ ਬਾਰ ਗਰਮੀ ਬੜੀ ਤੇਜ਼।
ਹਾਂਜੀ ਇਸ ਵਾਰ ਸਾਰੇ ਪਾਸੇ ਬਹੁਤ ਗਰਮੀ। ਹਾਂ ਇਹ ਸਵਾਲ ਬੜੀ ਗੱਲ। ਸਾਰੇ ਪਾਸੇ ਗਰਮੀ ਹੋ ਰਹੀ ਹੈ ਸਾਰੇ ਪਰੇਸ਼ਾਨ ਹੋ ਰਹੇ ਨੇ।
ਹਾਂਜੀ। ਹੋਰਸ।
ਹੋਰ ਸੁਣਾਓ ਹੋਰ ਵਧੀਆ ਉੱਥੇ ਆਪਣੇ ਮੈਂ ਘਰ ਵੀ ਗਈ ਸੀ ਛੁੱਟੀਆਂ ਚ ਉੱਥੇ ਵੀ ਬੜੀ ਗਰਮੀ। ਏਸੀ ਬਿਨਾਂ ਤੇ ਪਛਣਾ ਹੀ ਨਹੀਂ ਜਾਂਦਾ ਇੱਕ ਮਿੰਟ।
ਅੱਛਾ।
ਨਹੀਂ ਰਿਹਾ ਜਾਂਦਾ ਇਸੇ ਬਿਨਾਂ ਤੇ ਉਹ ਦੋ ਤਿੰਨ ਮਹੀਨੇ ਤੇ ਅਸੀ ਚੱਲਦੇ ਹੀ ਨੇ ਲਗਾਤ
ਅੱਛਾ
ਮ ਚੱਲੇ ਜੇ ਹੋਰ ਭ ਪੰਗਾ ਪੈ ਜਾਂਦਾ ਹੋਰ ਸਭ ਸਭ ਵਧੀਆ ਹਾਂਜੀ ਸਭ ਵਧੀਆ ਤੁਸੀਂ ਦੱਸੋ ਘਰ ਸਭ ਠੀਕ ਨੇ ਬ ਵਧੀਆ ਸਭ ਵਧੀਆ ਹਾਂਜੀ ਸਪਤੀ ੀ ੀਕ ਭਾਬੀ ਵੀ ਸਭ ਵਧੀਆ ਠੀਕ ਤੁਸੀਂ ਨੀ ਗਏ ਛੁੱਟੀਆਂ ਚ ਕਿਧ
ਨਹੀਂ
ਨਹੀਂ ਹੁਣ ਬਣਾਆ ਨਾ ਉੱਥੇ ਘੁੰਮਣ ਦਾ ਪਲੈਨ ਹੁਣ ਨੀ ਭੈਣ ਜ ਜਾਣ ਦਾ ਫਾਇਦਾ ਕਿਹੜੇ ਮਹੀਨੇ ਜਾ ਹੁਣੇ ਹਫ਼ਤੇ ਬਾਅ ਚੱਲਿਆ। ਮੈਂ ਕਿਹਾ ਮੌਸਮ ਦੀ ਤ ਆ ਆ ਤੇ ਫੇਰ ਭੈਣਜੀ ਹੁਣ ਤੇ ਬਰਸਾਤਾਂ ਲੱਗ ਗਈਆਂ ਬਰਸਾਤਾਂ। ਹਾਂਥੋੜੀ ਲੈਂਡਸਲਾਈਡ ਹੋ ਜਾਂਦੇ ਆ ਨਾ ਬ ਹੋ ਜਾਂਦੀ ਹੈ ਬੜੀ ਤੁਸੀਂ ਜਾਂ ਤੇ ਫਿਰ ਜਾਇਓ ਸਤੰਬਰ ਵਿਚ ਜਾਇਓ ਉਦੋਂ ਨਾ ਟਿਪ ਟੂਲਿਪ ਗਾਰਡਨ ਵੀ ਖੁੱਲਿਆ ਹੁੰਦਾ ਹੁਣ ਤੇ ਟੂਲਿਪ ਗਾਰਡਨ ਵੀ ਹੁੰਦਾ ਅੱਛਾ ਲੇਕਿ ਉੇ ਰ ਰਿਜ਼ਰਵਸ਼ਨ ਕਰਵਾ ਲਈਏ ਮੈਂ ਕਪ ਲਈ ਕਰਵਾ ਲੋੋ ਫੇਰ ਮਿਲਦੀਆਂ ਨੀ ਸੀਟਾਂ ਵੈਸੇ ਭੈਣ ਜੀ ਬਰਸਾਤਾਂ ਲੱਗੀਆਂ ਹੋਈਆਂ ਤੁਸੀਂ ਪੁੱਛ ਲੈਂਦੇ ਕਿਸੇ ਨੂੰ ਹਾਂ ਤੇ ਰੋ ਖਰਾਬ ਹੋਆ ਲੈਂਡ ਸਲਾਈਡ ਹੋ ਜਾਂਦੇ ਆ ਨਾ ਫਿਰ ਦਿੱਕਤ ਹੋ ਜਾਂਦੀ ਜਾਮ ਲੱਗ ਜਾਂਦੇ ਲ ਹਾਂਜੀ ਜਾਂ ਫਿਰ ਜਾਣ ਦਾ ਫਾਇਦਾ ਹੁੰਦਾ ਮਾਰਚ ਦੋ ਬਰਫ਼ ਵਗੈਰਾ ਵੀ ਹੁੰਦੀ ਆ ਆ ਆ ਬਰਫ ਬੜਾ ਮਜ਼ਾ ਆਉਂ ਤੇ ਜਾਂ ਫਿਰ ਜਾਓ ਸਤੰਬਰ ਵਿੱਚ ਉਦੋਂ ਟੂਲਿਪ ਗਾਰਡਨ ਵਗੈਰਾ ਖੁੱਲੇ ਹੁੰਦੇ ਨਾ ਫੁੱਲ ਵਗੈਰਾ ਖਿਲੈ ਹੁੰਦੇ ਨੇ ਅੱਛਾ ਅੱਛਾ ਹਾਂ ਅਸੀਂ ਗਏ ਸੀ ਟੂਲਿਪ ਗਾਰਡਨ ਬੰਦ ਸੀ ਕਿਉਂਕਿ ਉਦੋਂ ਹੁੰਦੇ ਨੇ ਨਾ
ਹ
ਫੁੱਲ ਖਿੱਲੇ ਨੀ ਹੁੰਦਾ ਹਾਂ ਖੇਲੇ ਨੀ ਹੁੰਦੇ ਆ ਅਸੀਂ ਗਏ ਸੀ ਮਈ ਦੀ ਐਂਡ ਵਿਚ ਸਤਾਈ ਮਈ ਗਏ ਸੀ ਮਈ ਚ ਸਤਾਈ ਮਈ ਘਰੋਂ ਗਏ ਸੀ ਫ ਹ ਹਾਂ ਹਾਂਜੀ ਬੜਾ ਮਜ਼ਾ ਆਇਆ ਬਹੁਤ ਸੋਹਣਾ ਮਤਲਬ ਉੱਥੋਂ ਦੇ ਵਿਊਜ਼ ਬੜੇ ਸੋਹਣੇ ਨੇ
ਹਾਂ
ਵਾਧੀਆਂ ਵੇਖਣ ਵਾਲੀਆਂ ਨੇ ਅਛਾ ਬਹੁਤ ਸੁੋਣਾ ਸਾਡੇ ਤੇ ਦੱਸ ਦਿਨ ਲੱਗ ਗਏ ਭੈਣਜੀ ਹਾਂਜੀ ਅਸੀਂ ਫਿਰ ਅੱਗੇ ਵੀ ਗਏ ਸੀ ਨਾ ਗੁਲਮਰਗ ਵੀ ਗਏ ਸੀ ਸੋਨਮਰਗ ਗਏ ਅੱਛਾ ਸੋਨਮਰਗ ਬੜੀ ਵਧੀਆ ਜਗਾ ਆ ਠੰਡੀ ਠੰਡੀ ਬੜਾ ਮਜ਼ਾ ਆਉਂਦਾ ਹਾਂਜੀ ਬਹੁਤ ਮਜ਼ਾ ਫੇਰ ਪਹਿਲਗਾਮ ਵੀ ਗਏ ਅੱਛਾ ਪਹਿਲਗਾਮ ਹ ਅਸੀਂ ਤਿੰਨ ਰਾਤਾਂ ਤੇ ਸ੍ਰੀਨਗਰ ਰੁਕੇ ਸੀ ਫਿਰ ਇੱਕ ਸੋਨਮਰਗ ਰੁਕੇ ਫਿਰ ਇੱਕ ਰਾਤ ਪਹਿਲਗਾਮ ਰੁਕੇ ਅੱਛਾ ਅੱਛਾ ਸਹੀ ਆ ਮਜ਼ਾ ਆ ਦਸ ਦਿਨ ਹਾਂਜੀ ਬਹੁਤ ਮਜ਼ਾ ਆਇਆ ਬੱਚੇ ਵੀ ਖੁਸ਼ ਹਾਂ ਬਸ ਖੁਸ਼ ਠੀਕ ਹੈ ਨਾ ਬੱਚਿਆਂ ਨੂੰ ਹਾਂ ਬਸ ਬਸ ਬੱਚੇ ਬੱਚੇ ਛੁਟੀਆਂ ਹੋਣ ਤੇ ਪਿੱਛੇ ਪੈਂਦੇ ਨੇ ਹਾਂ ਆ ਤੇ ਛੁਟੀਆਂ ਪਈਦੀ ਫੁਣ ਖੁਲਾ ਲਗਿਆ ਬੱਚਿਆਂ ਦੇ ਸਕੂਲ ਕੁੜੀਆਂ ਤੇ ਵੀ ਖੁੱਲਣ ਲੱਗੇ ਅੱਛਾ ਤੁਹਾਡੇ ਲੇਟ ਖੁੱਲੇ ਸਾਡੇ ਖੁੱਲ ਅੱਛਾ ਖੁੱਲ ਗਏ ਹੋਰ ਬੱਚੇ ਜਾਂਦੇ ਪਏ ਨੇ ਸਕੂਲ ਅੱਛਾ ਕੱਲ ਵੀ ਗਏ ਸਾਡੇ ਤੇ ਹੁਣ ਅੱਠ ਨੂੰ ਖੁਲਣਗੇ ਤੇ ਖੁੱਲਦੇ ਪੇਪਰ ਹੈਗੇ ਨੇ ਹਾਂਜੀ ਮੇਰੇ ਬੱਚਿਆਂ ਦਾ ਵੀ ਸੱਤ ਨੂੰ ਪੇਪਰ ਸ਼ੁਰੂ ਹੈ ਆਹੋ ਅੱਛਾ ਚਲੋ ਭੈਣਜੀ ਫਰ ਕਾਲ ਕਰਦੇ ਆ ਹਨ ਹਜੀ ਚਲੋ ਚੰਗਾ ਸਤਿ ਸ੍ਰੀ ਅਕਾਲ ਹਾਂਕੂ